ਹੈਲੋ ਸਤਿ ਸ਼੍ਰੀ ਅਕਾਲ ਵਧੀਆ ਤੁਸੀਂ ਦੱਸੋ ਬਸ ਕੁਛ ਨੀ ਫੀ੍, ਤੁਸੀਂ ਦੱਸੋ ਡਿਸਟਰਬ ਤੇ ਨੀ ਕੀਤਾ
ਨਹੀਂ ਨਹੀਂ ਹੋਰ ਹੋਰ ਕੀ ਬਨਾਇਆ ਅੱਜ ਤੁਸੀਂ
ਬਸ ਮੈਂ ਸੈਂਡਵਿਚ ਬਨਾਏ ਸੀ
ਅੱਛਾ
ਹਾਂਜੀ ਹਾਂਜੀ ਬੱਚੇ ਕਹਿ ਰਹੇ ਸੀ ਅਜ ਸੈਂਡਵਿਚ ਖਾਨੇ ਨੇ
ਤਰ੍ਹਾਂ ਬਣਾਦੇ ੳ ਤੁਸੀਂ ਸੈਂਡਵਿਚ?
ਮੈਂ ਮਲਾਈ ਵਾਲੇ ਬਨਾਨੀ ਆ ਪਹਿਲੇ ਸਭ ਵੈਜੀਟੇਬਲ ਨੂੰ ਕੱਟ ਕਰਕੇ ਹਾਂਜੀ ਹਾਂਜੀ ਮਲਾਈ ਮਿਕਸ ਕਰਕੇ ਫੇਰ ਉਹਨੂੰ ਅੱਛੀ ਤਰ੍ਹਾਂ ਮੈਸ਼ ਕਰ ਲੈਂਨੀ ਆ ਫੇਰ ਉਹਨੂੰ ਹੋਰ ਉਹਦੇ ਚ ਹਾਂਜੀ ਫੇਰ ਕਿਦੇ ਚ ਵੀ ਫਰਾਈ ਕਰ ਲੋ ਟੋਸਟਰ ਹੈ ਟੋਸਟਰ ਵਿੱਚ ਕਰਲੋ। ਨਹੀਂ ਤੇ ਉਹ ਤਵੇ ਤੇ ਕਰ ਲਓ।
ਅੱਛਾ ਚਲੋ ਵਧੀਆ ਵੈਸੇ ਤੇ ਹੈਲਦੀ ਹੁੰਦੇ ਨੇ ਹਨਾ ਮਲਾਈ ਵਾਲੇ।
ਬੱਚੇ ਖਾ ਵੀ ਲੈਂਦੇ ਨੇ ਖੁਸ਼ ਹੋ ਕੇ।
ਹਾਂ ਨਹੀਂ ਤੇ ਵੀ ਉਨੀ ਵਾਲੇ ਮਿਲਦੇ ਨੇ ਬਾਹਰੋਂ। ਦੀ ਪਤਾ ਨੀ ਕਿਵੇਂ ਮੈਂ ਓਨੀਜ਼ ਬਣਦੀ ਤੇ ਉਹ ਵੀ ਓਨੀਜ਼ ਦੇ ਮਿਲਦੇ ਨੇ?
ਉਹੀ ਤੇ ਨਹੀਂ ਐ ਬਹੁਤ ਵਾਰੀ। ਵਧੀਆ ਆਏ ਬੰਦਾ ਘਰ ਹੀ ਬਣਾ ਲਏ।
ਹੋਰ ਨਾਲ ਸਹੀ ਵੀ ਰਹਿੰਦਾ ਘਰ ਆਪਣੇ ਆਪ ਹੈਲਥ ਚੀਜ਼ ਬਣ ਜਾਂਦੀ ਹੈ ਸਾਰੇ ਵੈਜੀਟੇਬਲ ਵੀ ਬੱਚੇ ਖਾ ਲੈਂਦੇ ਨੇ।
ਹਾਂਜੀ ਹਾਂਜੀ।
ਮੈਂ ਵੀ ਆਵੇਂ। ਤੇ ਹੈਲਥੀ ਬੀਜ ਦੀ ਆ ਕੁਝ। ਕੁਛ ਨਾ ਕੁਛ ਫੋਨ 'ਚ ਦਿਖਦੀ ਰਹਿਣੀ ਆ ਬੱਚੇ ਜੋ ਕਹਿੰਦੇ ਆ ਨਾ। ਖਾਣ ਵਾਸਤੇ।
ਹਾਂਜੀ ਹਾਂਜੀ। ਦੀ।
ਅੱਜ ਕੱਲ੍ਹ ਆਲੂ ਦੀ ਬੜੀ ਡਿਸ਼? ਚੱਲ ਦੀਆਂ ਨੇ।
ਹਾਂ ਹਾਂਜੀ ਮੈਂ ਵੀ ਸੋਚ ਰਹੀ ਸੀ? ਤੇ ਮੈਂ ਕਿਹਾ ਹੁਣ। ਟਰਾਈ ਕਰਾਂਗੀ। ਪਰ ਬੱਚਿਆਂ ਦੀ ਫਰਮਾਇਸ਼ਾਂਏ ਹੈ ਕਦੀ ਇਹ ਖਾਣਾ ਕਦੀ ਉਹ ਖਾਣਾ ਫਿਰ ਉਹ ਬਣਾਉਣਾ?
ਉਹ ਤੇ ਹੈ ਹੀ ਹੁਣ। ਬੱਚਿਆਂ ਦੀ ਵੀ ਤੇ ਸੁਣਨੀ ਪੈਂਦੀ ਹੈ ਉਹਨਾਂ ਦੇ ਕਹਿਣ ਤੇ ਕਰਨਾ ਪੈਂਦਾ ਸਭ। ਕੁਛ ਉਹਨਾਂ ਨੇ ਖਾਣਾ ਹੁੰਦਾ ਨਾਲੇ ਛੁੱਟੀਆਂ ਨੇ ਕੁਛ। ਹੋਲੀਡੇਜ਼ ਨੇ ਹੁਣ ਜੂਨ ਦੀਆਂ ਤੇ ਉਹਨਾਂ ਨੂੰ ਵੀ ਇਹ ਹੁੰਦਾ ਕਿ ਵੀ ਚਲੋ ਹੁਣ ਘਰ ਬੈਠੇ ਦੇ ਆ ਤੇ ਕੁਛ ਨਾ ਕੁਛ। ਕੁਛ ਵਧੀਆ ਖਾਈਏ ਆਪਾਂ।
ਤੁਸੀਂ ਦੱਸੋ ਕੀ ਕਰ ਰਹੇ ਸੀ? ਤੁਸੀਂ।
ਮੈਂ ਸਟਿਚਿੰਗ ਕਰ ਰਹੀ ਸੀ ਕੱਪੜਿਆਂ ਨੂੰ।
ਓਕੇ ਓਕੇ। ਤੁਸੀਂ ਕਰ ਲੈਂਦੇ ਹੋ?
ਹਾਂਜੀ ਮਤਲਬ ਕਿ ਮੈਨੂੰ ਸ਼ੌਕ ਹੈਗਾ ਹੈ? ਮੈਨੂੰ ਸ਼ੌਕ ਹੈਗਾ ਇਹ ਮਤਲਬ ਕੀ ਕਰਨ ਦਾ। ਹੈ ਵਰਕ ਤੇ ਨਾਲੇ ਮੈਂ ਪ੍ਰੋਫੈ ਫ ਵੀ ਕਰਨੀਆਂ
ਓਕੇ ਵਧੀਆ ਟਾਈਮ ਹੈ। ਸਟੇਟਸ ਵੇਖਦੀ ਹਾਂ ਤੁਹਾਡੇ ਤੁਸੀਂ ਬੜੀ ਸੋਹੀਆਂ ਡਰੈਸਾਂ ਪਾਉਦੇ ਹੋ। ਤੇ ਕਰਦੀ ਅੱ ਅੱਛਾ, ਮੈਨੂੰ ਲੱਗਿਆ ਸੀ ਕਿ ਸ਼ਾਇਦ ਬਾਹਰ ਤੋਂ ਸਟਿਚ- ਕਰਦੇ ਹੋ। ਲ
ਮੈਂ ਖੁਦ ਦੀ ਸਟਿਚ ਕਰਨੀ ਆ। ਘਰ ਹੀ ਤੇ ਹਾਂ ਮੈਂ ਖੁਦ ਹੀ ਸਟਿਚ ਕਰਦੀ ਹਾਂ, ਤੇ ਫੇਿਰ ਜਿਵੇਂ-ਜਿਵੇਂ ਟਾਈਪ ਦੇ ਓਡਰ ਆਉਂਦੇ ਨੇ ਫਿਰ ਓਦਾਂ-ਓਦਾਂ ਬਣਾ ਕੇ ਤੇ
ਓਕੇ, ਹਾਂਜੀ-ਹਾਂਜੀ ਮੈਂ ਦੇਖੀ ਸੀ। ਤੁ ਸ਼ਾਇਦ ਤੁਹਾਡੇ ਪਿੱਛੇ ਵਿਆਹ ਹੈਗਾ ਸੀ। ਤੁਸੀਂ ਡਰੈਸਿਸ ਪਏ ਦੀਆਂ ਸੀ, ਬੜੀਆਂ ਵਧੀਆ ਸੀ।
ਹਾਂਜੀ-ਹਾਂਜੀ ਉਹ ਮੈਂ ਖੁਦ ਦੀ ਸਟਿਚ ਕੀਤੀਆਂ ਸੀ।
ਹਾਂਜੀ।
ਵੈਸੇ ਮੈਂ ਇੰਨਾ ਨੀ ਕਰਦੀ ਪਰ ਫਿਰ ਵੀ ਥੋੜਾ। ਬਹੁਤ ਕਰ ਲੈਂਦੀ ਹਾਂ। ਵਿਆਹ ਵਗੈਰਾ ਹੋਏ ਤਾਂ ਹੀ ਜ਼ਿਆਦਾ ਸਭ ਕੁਛ ਕਰਨੀ ਆ। ਆਪਣੇ ਲਈ ਤੇ ਟਾਈਮ ਹੀ ਨਹੀਂ ਮਿਲਦਾ।
ਹਾਂਜੀ, ਪਰ ਨਹੀਂ ਕਾਫ਼ੀ ਵਧੀਆ ਸੀ। ਕੋਈ ਗੱਲ ਨੀ ਮੈਂ ਵੀ ਖਾਣ ਨੂੰ ਦੇਣਾ ਆਵਾਂਗੀ ਤੁਹਾਨੂੰ।
ਜ਼ਰੂਰ ਦੇਣਾ ਮੈਂ ਵੀ ਇਹ ਤੁਹਾਡੀ ਬਣਾਵਾਂਗੀ। ਸੇ਼ਜਸ ਜੇ ਇਹ ਤੁਸੀਂ ਕਹੋਗੇ।
ਅਪਣਾ ਦੋਗੇ ਜਿਵੇਂ ਮੈਂ ਦੱਸਾਂਗੀ।
ਹਾਂਜੀ, ਹਾਂਜੀ ਕੋਈ ਨੀ ਜਿੱਦਾਂ ਤੁਹਾਨੂੰ ਸਹੀ ਲੱਗੇ ਜਾਂ ਤੇ ਤੁਸੀਂ ਆਪਣੇ ਕੋਲੋਂ ਜਿੱਦਾਂ ਵੀ ਤੁਹਾਨੂੰ ਜਿਦਾਂ ਦਾ ਡਿਜਾਇਨ ਚਾਹੀਦਾ ਓਦਾਂ ਨਹੀਂ ਤੇ, ਜੇ ਤੁਹਾਡੇ ਕੋਲ ਕੋਈ ਡਿਜਾਇਨ ਨਹੀਂ ਹੋਏਗਾ ਫਿਰ ਮੈਂ ਤੁਹਾਨੂੰ ਦੱਸ ਦਾਂਗੀ ਕਿੱਦਾਂ ਬਣਵਾਨੀ।
ਠੀਕ ਹੈ, ਠੀਕ ਹੈ ਕੋਈ ਗੱਲ ਨੀ ਮੈਂ ਤੁਹਾਨੂੰ ਸ਼ੇਅਰ ਕਰਾਂਗੀ।
ਹਾਂਜੀ ਹੋਰ ਤੁਸੀਂ ਕੀ ਕਰਨਾ ਪਰ ਹਾਂਜੀ ਹੋਰ ਤੁਸੀਂ ਕੀ ਕਰਨਾ ਪਸੰਦ ਕਰਦੇ ਹੋ ਅਗਰ
ਫ੍ਰਰੀ ਟਾਈਮ ਮੈਂ ਆਪਣੀ ਪਾਠ ਪੂਜਾ ਕਰ ਲੈਂਣੀ ਆ
ਹਾਂ ਏ ਵੀ ਆਹ ਵੀ ਸਗੋਂ ਸਹੀਏ ਹਮ ਉਹ
ਬਾਕੀ ਸਾਰਾ ਦਿਨ ਬੱਚੇ ਤੇ ਫ੍ਰਰੀ ਰਹਿਣ ਨੀ ਦਿੰਦੇ। ਤੇ ਜਿਹੜਾ ਟਾਈਮ ਬਚਦਾ ਹੈ, ਉਹ ਪਾਠ ਪੂਜਾ ਕਰ ਲੈਂਣੇ ਆ।
ਤੇ ਹੋਰ ਸਹੀ ਹੈ, ਆ ਵੀ ਟਾਈਮ ਕੱਢਨਾ ਜਰੂਰੀ ਹੁੰਦਾ ਹੈ।
ਹਾਂਜੀ, ਬਿਲਕੁਲ
ਹੋਰ, ਘਰ ਸਭ ਵਧੀਆ
ਹਾਂਜੀ, ਹਾਂਜੀ ਸਭ ਵਧੀਆ, ਬਾਕੀ ਫਰੀ ਟਾਈਮ ਹੁੰਦਾ ਕੋਈ ਵੇਖ ਲਈ ਦੀ ਹੁੰਦੀ ਵੀਡੀਓਜ਼ ਵਗੈਰਾ ਵੇਖ ਲਈ ਦੀ। ਕੀ, ਕੀ ਕੰਮ ਕਰ ਸਕਦੇ ਹ ਆਪਾਂ ਘਰ ਬੈਠ ਕੇ
ਹੋਰ ਕੀ ਨਾਲੇ ਮੈਂ ਵੀ ਇਹ ਵੀ ਮੈਂ ਵੀ ਹ ਦੇਖਣੀ ਹਾਂ ਵੀ ਖਾਲੀ ਟਾਈਮ ਵਿੱਚ ਵੈਸੇ ਤੇ ਮੈਂ ਸਟਿਚਿੰਗ ਕਰ ਲੈਂਣੀ ਆ। ਪਰ ਫੇਰ ਮੈਨੂੰ ਥੋੜਾ ਬਹੁਤ ਸ਼ੌਂਕ ਵੀ ਸਿੰਗਿੰਗ ਮਤਲਬ ਕਿ ਉਹਦਾ ਕੀਰਤਨ ਵਗੈਰਾ ਦਾ ਤੇ ਮੈਂ ਥੋੜਾ ਬਹੁਤ ਉਹਦਾ ਵੀ ਸਿੱਖ ਦੇਖ ਲੈਂਨੀ ਆ, ਦੇਖ ਲੈਂਨੀ ਆ। ਹਾਰਮੋਨੀਅਮ ਤੇ, ਉਹਨੂੰ ਮਤਲਬ ਕਿ ਵਜਾਣਾ ਸਿੱਖਰੀ ਹਾਂ ਹਲੇ ਮੈਂ
ਵਧੀਆ, ਵਧੀਆ ਹੋਰ ਘਰ ਬੈਠ ਕੇ ਕਰਨਾ ਵੀ ਕੀਏ।
ਹੁੰ ਵੇਲੇ ਬੈ ਨਾਲੇ ਵੇਲੇ ਬਹਿਣ ਨਾਲੋਂ ਕੁੱਛਕਾਰ ਹੀ ਲਿਆ ਬੰਦਾ ਉਹੀ ਸਹੀ ਏ।
ਬਸ ਮੈਂ ਵੀ ਸੋਚ ਰਹੀ ਸੀ, ਥੋੜਾ ਜਿਹੜੇ ਅੱਜ ਕੱਲ੍ਹ ਚੱਲ ਨੀ ਰਹੇ ਐ ਕਰਾਫਟ ਜਿ ਚੱਲ ਰਹੀ ਹੈ ਨੇ ਥਰੈਡ ਵਰਕ ਮੈਨੂੰ ਉਹਦਾ ਬੜਾ ਸ਼ੌਕ ਕੇ ਮੈਂ ਉਹ ਵੇਖਦੀ ਰਹਿੰਦੀ ਹਾਂ ਕਿ ਕਿਵੇਂ ਥਰੈਡ ਵਰਕ ਕਰ ਸਕਦੇ ਹੋ ਆਪਾਂ ਘਰ ਬੈਠ ਕੇ। ਮੈਂ ਓਨਲਾਈਨ ਔਡਰ ਵੀ ਕੀਤਾ ਦਾ ਸਮਾਨ
ਵਧੀਆ ਗੱਲ ਏ।
ਹਾਂਜੀ।
ਨਾਲੇ ਵੇਹਲੇ ਵੀ ਬੈਠੋ ਨਾਲੇ ਥੋੜਾ ਆਪਣੀ ਹੱਥ ਦੀ ਵੀ ਸਫ਼ਾਈ ਆਏ ਤੇ ਆਪਾਂ ਪ੍ਰੋਫੈਸ਼ਨਲ ਤਰੀਕੇ ਨਾਲ ਵੀ। ਕਰ ਸਕਨੇ ਆ। ਫਿਰ ਓਡਰ ਵਗੈਰਾ ਵੀ ਆ ਹੀ ਜਾਂਦੇ ਨੇ।
ਤੇ ਮੈ ਹੈਂਕੀ ਉੱਤੇ ਟਰਾਈ ਕੀਤਾ ਏ
ਹੁੰ-ਹੁੰ ਵਧੀਆ ਗੱਲ ਏ ਨਾਲੇ ਫੇਰ ਅਜ ਕਲ੍ਹ ਇਹਨਾਂ ਚੀਜ਼ਾਂ ਦੀਆਂ ਫੀਸਾਂ ਵੀ ਨੀਆਂ ਨੇ ਅਗਰ ਆਪਾਂ ਬਾਹਰ
ਨਾਲੇ ਅੱਜ ਕਲ ਏ ਵਰਕ ਏਹੀ ਚੱਲ ਰਿਹਾ ਅੱਜਕੱਲ ਨਾ
ਉਹ ਬਾਅਦ ਜਾ ਕੇ ਅਗਰ ਸਿੱਖਾਂਗੇ ਨਾ ਕੋਰਸ ਕਰਾਂਗੇ ਤੇ ਇਨੀ ਇਨੀ ਫੀਸਾਂ ਨੇ ਜੇ ਆਪਾਂ ਘਰ ਬਹਿ ਕੇ ਆਰਾਮ ਨਾਲ ਫੋਨ ਦੇਖ ਕੇੇ ਸਿੱਖ ਲੀ ਤੇ ਵਧੀਆ ਹੀ ਗੱਲ ਸਾਡੇ ਪੈਸੇ ਵੀ ਬਚਨਗੇ ਨਾਲ
ਬਿਲਕੁਲ ਬਿਲਕੁਲ ਕੋਈ ਗੱਲ ਨੀ ਤੁਹਾਨੂੰ ਵੀ ਭੇਜਾਂਗੀ ਬਨਾਂ ਕੇ
ਅੱਛਾ ਹਾਂਜੀ ਹਾਂਜੀ ਭੇਜ ਦੇ ਨਾ ਹੋਰ
ਹਾਂ ਬਸ ਵਧੀਆ ਤੁਸੀਂ ਦੱਸੋ ਕੀ ਬਨਾਇਆ ਅੱਜ
ਅਸੀਂ ਤੇ ਦਾਲ ਬਨਾਈ ਸੀ ਅੱਜ
ਅੱਛਾ ਠੀਕ ਹੈ
ਨਹੀਂ ਤੇ ਵੈਸੇ ਬੱਚੇ ਨਹੀਂ ਤੇ ਸੰਡੇ ਹੁੰਦਾ ਤੇ ਬੱਚਿਆਂ ਨੂੰ ਸੰਡੇ ਨੂੰ ਤੇ ਮੈਂ ਮੈਕਰੋਨੀ ਚਾਹੀਦੀ ਹੈ ਪਾਸਤਾਂ ਚਾਹੀਦਾ ਹੈ
ਹਾਂਜੀ ਹਾਂਜੀ
ਸਭ ਚੀਜ਼ਾਂ ਚਾਹੀਦੀਆਂ ਵੈਸੇ ਵੈਸੇ ਜੇ ਐਵੇਂ ਹੁੰਦੇ ਨੇ ਤੇ ਫਿਰ ਤੇ ਖਾ ਹੀ ਲੈਂਦੇ ਨੇ ਦਾਲ ਵਗੈਰਾ ਵੀ ਇੰਵ ਟੇਸਟੀ ਲੱਗਦੀ ਹੈ ਬੱਚਿਆਂ ਨੂੰ
ਹਾਂਜੀ ਕਿਸੇ ਟਾਈਮ ਖਾ ਲੈਂਦੇ ਨੇ ਕਿਸ ਟਾਈਮ ਹੈਵੀ ਫੂਡ ਆਪਾਂ ਖਾ ਲੈਂਨੇ ਆ ਸਵੇਰੇ ਫੇਰ ਦਾਲ ਇ ਅੱਛੀ ਲੱਗਦੀ ਹੈ ਨਾ
ਕਿਸ ਟਾਈਮ ਖਾ ਲੈਂਦੇ ਨੇ ਕਿਸੀ ਟਾਈਮ ਬਾਹਰ ਦਾ ਬਾਹਰ ਦਾ ਵੀ ਬੜਾ ਖਾਂਦੇ ਨੇ ਇੰਨਾ ਟੋਕਦੇ ਆ ਇਹਨਾਂ ਨੂੰ ਬਾਹਰ ਦਾ ਨਾ ਖਾਇਆ ਕਰੋ ਅੱਜ ਕੱਲ ਤੇ ਏਨੀ ਬਿਮਾਰੀਆਂ ਚੱਲੀਆਂ ਨੇ
ਹਾਂਜੀ ਬਹੁਤ ਜ਼ਿਆਦਾ
ਹੁਣ ਆਪਾ ਵੀ ਬਹੁਤ ਘੱਟ, ਹਾਂਜੀ! ਹੁਣ ਆਪਾ ਵੀ ਤੇ ਬਹੁਤ ਘੱਟ ਮੈਂ ਤੇ ਬਹੁਤ ਘੱਟ ਖਾਂਦੀ। ਬਾਹਰ ਦਾ ਮੈਂ ਘਰ ਦਾ ਹੀ ਖਾਣਾ ਪ੍ਰੈਫਰੈਂਸ ਕਰਦੀ ਹਾਂ। ਪਹਿਲੇ
ਹਾਂਜੀ, ਨਾਲੇ ਘਰ ਬਣਾ ਲੋ ਉਹੀ ਚੀਜ਼ਾਂ ਬਾਜ਼ਾਰ ਨੇ ਆਪਣਾ ਘਰ ਬਣਾ ਕੇ ਖਾਲੋ। ਉਹ ਜ਼ਿਆਦਾ ਹੈਲਦੀ ਹੈ, ਸਾਡੇ ਲਈ।
ਹੋਰ ਨਾਲੇ ਬਾਹਰ ਪਤਾ ਨੀ ਕਿਹੜੇ-ਕਿਹੜੇ ਓਇਲ ਚ ਬਣਾਉਂਦੇ ਨੇ
ਹੋਰ ਉਹਨਾਂ ਤੋਂ ਆਇਲ ਕਾਫੀ ਦਿਨਾਂ ਤੱਕ ਪਿਆ ਵੀ ਰਹਿੰਦਾ ਏ
ਹਮ ਉਹੀ ਉਹੀ ਯੂਜ਼ ਕਰਦੇ ਨੇ ਉਹ ਬਾਰ ਬਾਰ ਇੱਕ ਵਾਰ ਇੱਕ ਵਾਰ ਜਿਵੇਂ, ਪਾਲ ਹੁੰਦੇ ਨੇ ਉਹ ਤਾਂਮ ਤੇ ਹੁੰਦਾ ਨੀ। ਫੇਰ ਉਹੀ ਤੇਲ ਕਾਫੀ ਦਿਨਾਂ ਤੱਕ ਯੂਜ ਕਰਦੇ ਨੇ ਚੇਂਜ ਥੋੜ੍ਹੀ ਕਰ ਨੇ ਉਹਦੇ ਵਿੱਚ ਤਾਂ ਕਿੰਨੇ? ਕਿੰਨੀ ਤਰ੍ਹਾਂ ਦੇ ਕੈਮੀਕਲ ਹੋ ਜਾਂਦੇ ਨੇ ਕੱਠੇ ਕਿੰਨੇ ਟਾਈਪ ਦੀ ਚੀਜ਼ਾਂ ਆ ਜਾਂਦੀਆਂ ਉਹਦੇ ਵਿੱਚ। ਤੇ ਫੇਰ ਉਹ-ਉਹ ਅਨਹੈਲਥੀ ਹੋ ਜਾਂਦਾ ਏ।
ਨਹੀਂ ਠੀਕ ਹੈ, ਘਰ ਹੀ ਪ੍ਰੈਫਰੈਂਸ ਜ਼ਿਆਦਾ ਕਰੋ। ਘਰ ਬਣਾਓ, ਤੇ ਆਰਾਮ ਨਾਲ ਖਾਓ, ਬੱਚੇ ਵੀ ਖ਼ੁਸ਼।
ਹੋਰ ਨਾਲੇ ਅੱਜ ਕੱਲ ਐਕਸਰਸਾਈਜ਼ ਕਰਨੀ ਵੀ ਬਹੁਤ ਜਰੂਰੀ ਹੋ ਗਈ ਏ ਕਿ ਜੇ ਬੰਦਾ ਖਾ ਪੀ ਵੀ ਰਿਹਾ ਨਾਲ ਅਪਨੀ ਐਕਸਰਸਾਈਜ਼ ਵੀ ਕਰੋ ਡੇਲੀ ਰੂਟੀਨ ਇਚ। ਉਹਦੇ ਨਾਲ ਵੀ ਕਿੰਨੀ ਬਿਮਾਰੀ
ਹਾਂਜੀ ਐਕਸਰਸਾਈਜ਼ ਤੇ ਇੰਪੋਰਟੈਂਟ ਹੈਗੀ ਸਵੇਰੇ ਸ਼ਾਮੀ ਕਰੋ ਆਪਣਾ ਘਰ ਬੈਠ ਕੇ ਬੱਚਿਆਂ ਨੂੰ ਵੀ ਨਾਲ ਕਰਾਓ। ਬੱਚਿਆਂ ਨੂੰ ਕਹੋ ਸਾਨੂੰ ਸਿਖਾਓ।
ਨਾਲੇ ਉਹ ਵੀ ਥੋੜਾ ਹੋਣਗੇ
ਸਕੂਲ ਚ ਵੀ ਹੁੰਦੀਆਂ ਨੇ ਅਕ ਸਸਾਈਜ਼ ਵਗੈਰਾ ਓਹੀ ਬੱਚਾ ਘਰ ਆ ਕੇ ਕਰੇ ਚੇ। ਨਾਲੇ ਪੇਰੈਂਟਸ ਨੂੰ ਵੀ ਦੱਸ
ਬਿਲਕੁਲ-ਬਿਲਕੁਲ ਉਹੀ ਆਪਾਂ ਬੱਚਿਆਂ ਕੋਲ ਪੁੱਛ ਸਕਦੇ ਤੁਹਾਨੂੰ ਕੀ ਕਰਾਇਆ ਅਸੀਂ ਸਕੂਲੇ ਦੱਸੋ ਸਾਨੂੰ ਵੀ।
ਉਹੀ ਤੇ ਇਨਾ ਕੁਛ ਸਿਖਾਉਂਦੇ ਨੇ ਸਕੂਲ ਆਲੇ ਵੀ ਐਕਟੀਵਿਟੀਜ ਵਗੈਰਾ ਕਰਾਉਂਦੇ ਨੇ ਇਹਨਾਂ ਨੂੰ ਇੰਨਾ ਕੁਛ ਪਤਾ ਹੀ ਹੈ ਬੱਚਿਆਂ ਨੂੰ ਸਾਡੇ ਤੋਂ ਜਾਦਾ ਹੀ ਨੌਲੇਜ ਹੈ ਅੱਜ -ਕੱਲ।
ਹਮ ਪਾਠ ਵੀ ਸਾਰਾ ਆਦਾ ਬੱਚਿਆਂ ਨੂੰ ਅੱਜਕਲ। ਕਾਫੀ ਅੱਛਾ ਸਿਖਾ ਰਹੇ ਨੇ ਸਕੂਲ ਵਾਲੇ ਨਾ।
ਉਹ ਤੇ ਹੈ ਹੀ ਏ।
ਵਧੀਆ ਅੱਜ-ਕਲ ਦੇ ਬੱਚਿਆਂ ਨੂੰ ਵੀ
ਹਾਂ ਹੋਰ ਕੀ ਅੱਜਕਲ ਹਰ ਇੱਕ ਪਰਸਨ ਜ਼ਰੂਰੀ ਸਭ ਕੁਛ ਉਹ ਨੂੰ ਆਉਣਾ ਚਾਹੀਦਾ ਸਭ ਕੁਛ ਸਿੱਖਿਆ ਆਉਣਾ ਚਾਹੀਦਾ ਉਹਨਾਂਤੇ ਹਾਂ ਮਲਟੀ ਟੈਲੈਂਟਡ ਨੇ ਵੈਸੇ ਤਾਂ ਕਈ ਬੱਚੇ ਸਭ ਕੁਛ
ਹਾਂਜੀ ਕੋਈ ਕੋਪੀ ਘਟ ਨੇ
ਸਾਰੇ ਬੱਚਿਆਂ ਨੂੰ ਬ ਸਾਰੇ ਬੱਚਿਆਂ ਦੀ ਅਲੱਗ-ਅਲਗ ਸਕਲ ਹੁੰਦੀ ਹੈ ਨਾ ਆਪਣਾ ਅਲਗ-ਅਲਗ ਮਾਇੰਡ ਕਿ ਬ ਕਿੱਦਾਂ ਕੀ ਕੰਮ ਕਰਨਾ ਬਾਕੀ ਹਾਂਜੀ ਬਾਕੀ ਤੁਡੇ ਨਾਲ ਗੱਲ ਕਰਕੇ ਕਿ ਮੈਨੂੰ ਬਹੁਤ ਅੱਛਾ ਲੱਗਿਆ
ਚਲੋ ਥੈਂਕ ਯੂ ਜੀ ਮੈਨੂੰ ਵੀ ਵਧੀਆ ਲੱਗਿਆ
ਸਹੀ ਜੀ
ਚਲੋ ਮਿਲਦੇ ਆ ਹਨਾ ਫਿਰ ਆਪਾਂ ਓਕੇ ਜੀ ਬਾਏ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ